ਹੈਲੋ ਸਤਿ ਸ਼੍ਰੀ ਅਕਾਲ, ਹੋਰ ਕੀ ਹਾਜੀ-ਹਾਂਜੀ-ਹਾਂਜੀ ਹੋਰ, ਕੀ ਕਰਦੇ ਬੱਚੇ ਤੁਸੀਂ ਤੰਗ ਤੇ ਨੀ ਕਰ ਲਿਆ ਤੁਹਾਨੂੰ
ਨਹੀਂ-ਨਹੀਂ ਬਸ ਮੈਂ ਕਰ ਰਹੀ ਸੀ ਸਟਿਚਿੰਗ ਕਰ ਰਹੀ ਸੀ ਕੋਈ ਗੱਲ
ਅੱਛਾ-ਅੱਛਾ ਬਸ, ਮੈਂ ਵੀ ਹੁਣ ਸਟਿਚਿੰਗ ਹੀ ਕਰਦੀ ਪਈ ਸੀ ਕੱਪੜੇ ਵਗੈਰਾ ਦੇ ਕੇ ਆਪਣੇ ਵੀ ਸੀ। ਕੁਛ ਦੀਦੀ ਆਏ ਸੀ ਦੀਦੀ ਦੇ ਵੀ ਕਰਦੀ ਵੀ ਸੀ। ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਦੋ ਮਿੰਟ ਗੱਲ ਕਰਿਏ,
ਅੱਛਾ ਕਰਦੇ ਹੋ ਕੀ ਤੁਸੀਂ ਸਟਿਚਿੰਗ ਅੱਛਾ, ਕੀ ਕੀ ਸੀ ਲੈਂਦੇ ਔ,
ਬਸ ਸਭ ਕੁਛ ਸੀ ਲੈਂਦੇ ਆ ਮਤਲਬ ਸੂਟ ਹੋ ਗਏ ਹਰ-ਹਰ ਇੱਕ ਦੇ ਟ੍ਰੈਂਡਿੰਗ ਦੇ ਕੁਛ ਦੇਖ ਲਿਆ ਮਤਲਬ ਜਿਵੇਂ ਟ੍ਰੈਂਡਿੰਗ ਚ ਜੋ ਆਦਾ ਨਾ ਗਲੇ ਦੇ ਡਿਜ਼ਾਇਨ ਜਾਂ ਮੀਨਜ ਪਲਾਜ਼ੋ ਹੋ ਗਏ, ਕੁਛ ਵੀ ਹੋ ਗਏ ਉਹ ਗਾਊਨ ਵਗੈਰਾ ਲਹਿੰਗੇ ਵਗੈਰਾ ਮੀਨਸ ਕੱਪੜਾ ਖੁਦ ਡਿਜ਼ਨ ਕਰਕੇ ਨਾ ਉਹ ਮੈਂ ਕਰ ਲੈਨੀ ਹੁੰਨੀ ਆ ਕਿਉਕਿ ਮੈਂ ਫੈਸ਼ਨ ਡਿਜ਼ਨਿੰਗ ਕੀਤੀ ਹੋਈ ਨਾ,
ਅੱਛਾ, ਫੇਰ ਤਾਂ ਬੜੀ ਵਧੀਆ ਗੱਲ ਐ ਹਾਂ ਮੇਰਾ ਇੱਕ ਸਪਨਾ ਸੀ, ਕਿ ਮੈਂ ਫੈਸ਼ਨ ਡਿਜ਼ਾਇਨਿੰਗ ਕਰਾਂ ਹਾਂ। ਪਰ ਮੈਂ ਕੀਤੀ ਨੀ ਫੈਸ਼ਨ ਡਿਨਿੰਗ ਬਸ ਕੁੱਛ ਫੈਮਲੀ ਇਸ਼ੂ ਅਨਮੈਰਿਡ ਸੀ ਜਦੋਂ ਮੈਂ ਬਸ ਪਾਪਾ ਮੰਨੇ ਨੀ, ਹਾਂਜੀ ਪਰ ਉਝ ਇਹ ਕਿ ਮੈਂ ਸਟਿਚ ਕਰ ਲੈਨੀ ਆ ਬਸ ਇਕ ਮੇ ਕੋਲ ਡਿਗਰੀ ਨੀ ਨਹੀਂ ਹੈਗੀ ਬਾਕੀ ਕਿ ਮੈਂ ਹਰ ਇੱਕ ਹਰ ਇੱਕ ਤਰ੍ਹਾਂ ਦਾ ਕੱਪੜਾ ਸੀ ਲੈਨੀ ਆ।
ਓਕੇ-ਓਕੇ, ਦੇਖੋ ਇਹ ਵੀ ਬਹੁਤ ਵਧੀਆ ਗੱਲ ਹੈ ਜ਼ਰੂਰੀ ਨੀ ਹੁੰਦਾ ਯਾਰ ਤੁਹਾਨੂੰ ਹਰ ਟਾਈਮ ਫ ਮਲਬ ਡਿਗਰੀ ਹੀ ਕੋਲ ਹੋਣੀ ਚ ਚਾਹੀਦੀ ਐ।
ਹਾਂਜੀ,
ਹਨਾ ਤੁਸੀਂ ਬਿਨਾਂ ਡਿਗਰੀ ਤੋਂ ਮੈਨੂੰ ਤਾਂ ਲੱਗਦਾ ਨਾ ਜਿੰਨੇ ਜਿਹੜੇ ਬਿਨਾਂ ਡਿਗਰੀ ਵਾਲੇ ਹੁੰਦੇ ਨਾ ਉਹਨਾਂ ਨੂੰ ਜੋ ਕੁਝ ਜ਼ਿਆਦਾ ਚੀਜ਼ਾਂ ਦਾ ਐਕਸਪੀਰੀਅੰਸ ਏਨੂੰ ਜ਼ਿਆਦਾ ਵਧੀਆ ਤਰੀਕੇ ਕਿਵੇਂ ਕਰ ਸਕਦੇ ਨੇ
ਹਾਂਜੀ
ਚੀਜ਼ ਹੁੰਦੀ ਹੈ ਹੋਰ ਤੁਸੀਂ ਮਤਲਬ ਤੁਸੀਂ ਵੀ ਹਰ ਇੱਕ ਚੀਜ਼
ਹਾਂਜੀ ਹਾਂਜੀ ਮਤਲਬ ਜੋ ਵੀ ਕੋਈ ਬੋਲਦਾ ਕੁੱਛ ਤੇ ਕਰ ਲੈਦੀ ਹ ਮਤਲਬ ਦੇਖ ਕੇ ਨਾ ਬਣਾ ਲੈਨੀ ਹਾਂ ਹਾਂਜੀ ਕੋਈ ਵੀ ਜਿਵੇ ਪੈਂਟ ਹੋ ਗਈ ਫਰਸ਼ੀ ਹੋ ਗਈ ਸਟੇਟ ਸਲਵਾਰ ਹੋ ਗਈ
ਜੀ ਹਾਂਜੀ
ਹਾਂਜੀ ਤੇ ਮਤਲਬ ਧੋਤੀ ਹੋ ਗਈ ਕਿਓ ਲੇ ਸਲਵਾਰ ਹੋ ਗਈ ਮਤਲਬ ਹਰ ਇੱਕ ਤਰ੍ਹਾਂ ਸਟਿਚ ਕਰ ਲੈਂਦੀ ਹਾਂ
ਓਕੇ ਓਕੇ ਫਿਰ ਤਾਂ ਬਹੁਤ ਵਧੀਆ ਗੱਲ ਆ ਅੱਛੀ ਗੱਲ ਆ ਹਮ
ਖਾਂਦੇ ਨੇ
ਕੀ ਕਹਿ ਰਹੇ ਹੋ
ਫੈਸ਼ਨ ਡਿਜ਼ਾਇਨਿੰਗ ਮ
ਹਾਂਜੀ ਹਾਂਜੀ ਸਭ ਕੁਛ ਸਭ ਕੁਛ ਏ ਟੂ ਜੈਡ ਕੀ ਮੀਨਸ ਤੁਸੀਂ ਅਗਰ ਆਪਣਾ ਕੀ ਕਹਿੰਦੇ ਨੇ ਕੱਪੜਾ ਕੱਟਣ ਤੋਂ ਲੈ ਕੇ ਸੀਨ ਤੱਕ ਪੂਰਾ ਕੁਛ ਵੈਬ ਫੈਸ਼ਨ ਡਿਜ਼ਾਇਨਿੰਗ ਸਿਖਾਉਂਦੇ ਹੈ ਕਿਵੇਂ ਕਰਨਾ ਕਿਵੇਂ ਤੁਸੀਂ ਕੱਪੜੇ ਨੂੰ ਮੀਨਸ ਹਰ ਇੱਕ ਚੀਜ਼ ਦਿਖਾਂਂਦੇ ਨੇ ਛੋਟੇ ਤੋਂ ਲੈ ਕੇ ਵੱਡੀ ਸਾਰੀ ਸਿਖਾਉਂਦੇ ਆ ਉਹਦੇ ਵਿੱਚ ਹਾਂਜੀ ਮਤਲਬ ਉਹ ਸਾਰ ਨੂੰ ਪਹਿਲੇ ਮੀਨ ਡਕ ਕੱਪੜੇ ਉੱਤੇ ਨ ਕਟਿੰਗ ਕਰਵਾਦੇ ਉਹ ਪੇਪਰ ਉੱਤੇ ਕਟਿੰਗ ਸਿਖਾਉਂਦੇ ਨੇ ਦੇ ਕੱਪੜੇ ਅਹ ਪੇਪਰ ਉੱਪਰ ਕਟਿੰਗ ਦੇ ਕੇ ਫੇਰ ਉਹਨਾਂ ਨੇ ਕੱਪੜੇ ਉੱਤੇ ਕਟਿੰਗ ਕਰਵਾਣਾ ਸਿਖ਼ਾਉਂਦੇ ਨੇ ਮੀਨਸ ਪਹਿਲੇ ਹਮੇਸ਼ਾ ਛੋਟੇ ਛੋਟੇ ਸੈਂਪਲ ਬਣਵਾਉਂਦੇ ਨੇ ਜਿਵੇਂ ਛੋਟੇ ਛੋਟੇ ਬੱਚਿਆਂ ਦੇ ਹੋ ਗਏ ਨਾ ਉਹ ਫੇਿਰ ਉੱਥੋਂ ਦੇਖਦੇ ਨੇ ਕਿ ਹਾਂ ਬ ਬੰਦੇ ਦਾ ਮੀਨਸ ਹੱਥ ਖੁੱਲ ਗਿਆ ਜਾਂ ਠੀਕ ਹੋ ਗਿਆ ਫੇਰ ਉਹ ਅੱਗੇ ਵੱਡੇ ਵੱਡੇ ਕੱਪੜੇ ਦਿੰਦੇ ਆ ਮੀਨ ਜਿਵੇਂ ਆਓ ਆਪਣਾ ਹੀ ਕਹਿ ਦਿੰਦੇ ਨੇ ਸਾਨੂੰ ਕਿ ਹਾਂ ਬ ਤੁਸੀਂ ਆਪਣਾ ਕੱਪੜਾ ਲੈ ਕੇ ਆਣਾ ਤੁਸੀਂ ਆਪਣੇ ਲਈ ਇਹ ਚੀਜ਼ ਬਣਾਉਣੀ ਹੈ ਸਾਡੇ ਕੋਲ ਸਾਹਮਣੇ ਫੇਰ ਅਸੀਂ ਆਪਣਾ ਕੱਪੜਾ ਬਾਏ ਕਰਕੇ ਫਿਰ ਉੱਥੇ ਜਾ ਕੇ ਫਿਰ ਉਹਨਾਂ ਸਾਹਮਣੇ ਆਪਣਾ ਡਿਜ਼ਾਇਨ ਸਾਰਾ ਕੁਛ ਦੱਸ ਕੇ ਫਿਰ ਉਹਨਾਂ ਨੂੰ ਦੱਸਣਾ ਹੁੰਦਾ ਆ
ਤੇ ਪਹਿਲੇ ਫਿਰ ਤੁਸੀਂ ਨਿਊਜ਼ਪੇਪਰ ਤੇ ਹੀ ਕਟਿੰਗ ਕਰਦੇ ਹੋ
ਹਾਂਜੀ ਹਾਂਜੀ ਨਿਊਜ਼ ਪੇਪਰ ਤੇ ਕਟਿੰਗ ਕਰਕੇ ਫੇਰ ਮੈਂ ਕੱਪੜਿਆਂ ਤੇ ਕਟਿੰਗ ਕਰਦੀ ਹਾਂ
ਅੱਛਾ ਡਬਲ ਕੰਮ ਹੋ ਗਏ ਯਾਨੀ ਕਿ
ਹਾਂ ਮਤਲਬ ਕਟਿੰਗ ਦੇਖੋ ਨਾ ਨਹੀਂ ਪਹਿਲਾਂ ਕਰਦੀ ਸੀ ਹੁਣ ਨੀ ਏਦਾਂ ਹੁਣ ਤਾਂ ਨੋਰਮਲ ਕੱਪੜੇ ਉੱਤੇ ਕਰ ਲੈਂਦੇ ਹਾਂ
ਅੱਛਾ ਅੱਛਾ ਠੀਕ ਹੈ ਨਹੀਂ ਹਾਂ ਸਟਾਰਟਿੰਗ ਚ ਹੀ ਪੁੱਛ ਰਹੀ ਹਾਂ ਮੈਂ ਜਦੋਂ ਮਤਲਬ ਜਿਹੜੇ ਤੁਹਾਡੇ ਕੋਲ ਕਾਲਜ ਵਾਲੇ ਬਨਵਾਉਂਦੇ ਸੀ ਕੁਛ
ਹਾਂਜੀ ਹਾਂਜੀ ਨਹੀਂ ਨਹੀਂ ਉਹ ਤਾਂ ਨੋਰਮਲ ਕੱਪੜੇ ਉੱਤੇ ਹੀ ਕੁਛ ਵੀ ਹੋਏ ਮੀਨਸ
ਅੱਛਾ ਚਲੋ ਵਧੀਆ ਮੇਰੇ ਤੇ ਬੜਾ ਹੀ ਫ ਮੇਰੀ ਮੈਰਿਜ ਹੋ ਗਈ ਮੈਂ ਹਸਬੈਂਡ ਬੋਲਦੀ ਸੀ ਕਿ ਮੈਨੂੰ ਕਰਵਾ ਦੋ ਕਰਵਾ ਦੋ ਕਰਵਾ ਦੋ ਫਿਰ ਤੁਹਾਨੂੰ ਪਤਾ ਤੇ ਹਰ ਇੱਕ ਦਾ ਮੋਲ ਉਹੋ ਜਿਹਾ ਨ ਹੁੰਦਾ ਹਰ
ਬਿਲਕੁਲੁ ਹਾਂਜੀ ਹਾਂਜੀ ਉਹ ਤਾਂ ਗੱਲ ਹੈਗੀ ਹੈ
ਹ ਬਸ ਫਿਰ ਕਿਤੇ ਨੀ ਆ ਨਾ ਹੈ ਕਿ ਚਲੋ ਹਾਂਜੀ
ਕਿ ਤੁਸੀਂ ਆਪਣੀ ਸ਼ੋਪ ਵਗੈਰਾ ਖੋਲੀ ਹੋਈ ਹੈ ਜਾਂ ਤੁਸੀਂ ਘਰੇ ਸਟਿਚ ਕਰਦੇ ਹੋ ਕੱਪੜੇ
ਨਹੀਂ ਨਹੀਂ ਕਰ ਸੀ
ਅੱਛਾ ਘਰੇ
ਹਾਂਜੀ ਘਰ ਚ ਹੀ ਮਤਲਬ ਘਰ ਚ ਵੀ ਬਥੇਰੇ ਕੱਪੜੇ ਆ ਜਾਂਦੇ ਆ ਕੋਈ ਕੁੱਛ ਕਹਿੰਦਾ ਕੋਈ ਕੁ ਕੁਛ ਕਰਦਾ ਹੈ
ਅੱਛਾ ਅੱਛਾ ਓਕੇ ਓਕੇ
ਤੇ ਤੁਸੀਂ ਵੀ ਮਤਲਬ ਤੁਸੀਂ ਵੀ ਸੀਦੇ ਹੋ ਬਾਹਰ ਦੇ
ਮੈਂ ਵੀ ਸੀ ਲੈਂਦੀ ਹੁੰਦੀ ਹ ਪਹਿਲੇ ਮੈਂ ਘਰੇ ਹੀ ਕਰਦੀ ਸੀ ਫਿਰ ਮਤਲਬ ਮੈਨੂੰ ਇਸ ਤਰ੍ਹਾਂ ਮਤਲਬ ਮੇਰੇ ਦੀਦੀ ਉਹਨਾਂ ਨੇ ਕਿਹਾ ਕਿ ਤੁਸੀਂ ਸ਼ੋਪ ਖੋਲੋ ਹੈ ਏਦਾਂ ਤੂੰ ਕਰਦੀ ਆ ਦਿਲ ਤੇ ਕੁਛ ਸਭ ਕੁਛ ਹੈਗਾ ਫਿਰ ਮੈਂ ਬਸ ਥੋੜੇ ਦਿਨ ਹੋਆ ਮੈਂ ਸ਼ੋਪ ਹੀ ਖਪਤ ਕੀਤੀ ਹੈ
ਅੱਛਾ ਅੱਛਾ ਚਲ ਵਧੀਆ
ਹਾਂ ਮੈਂ ਮਤਲਬ ਬੁਟੀਕ ਦਾ ਵੀ ਕੰਮ ਖੋਲ੍ਹਿਆ ਤੇ ਨਾਲ ਮੈਂ ਨਾ ਕੁਛ ਕੱਪੜੇ ਵਗੈਰਾ ਵੀ ਲੈਣਦੇ ਨੇ ਮੀਨ ਬਾਏ ਕਰਨ ਲਈ ਮਤਲ ਲੋਕਾਂ ਨੂੰ ਵਧੀਆ ਲੱਗੇ ਤੇ ਹਾਂਜੀ ਹਾਂਜੀ ਓਦਾਂ ਕਿਉਂਕਿ ਦੇਖੋ ਜਦੋਂ ਕਸਟਮਰ ਆਉਂਦਾ ਚਲੋ ਸਵਾਣੇ ਤਾਂ ਉਹਨੇ ਨੇ ਹੈਗੇ ਆ ਨਾਲੇ ਉਹ ਕੁਛ ਹੋਰ ਚੀਜ਼ਾਂ ਤੋਂ ਵੀ ਅਟਰ੍ਰੈਕਟ ਹੋ ਜਾਂਦਾ ਨਾ ਫਿਰ
ਹਮ ਹਮ ਹਮ ਨਹੀਂ ਸਹੀ ਗੱਲ ਹੈ ਰੱਖਦੇ ਨੇ ਸਭ ਜੋ ਬੁਟੀਕ ਵਾਲੇ ਹੈਗੇ ਨੇ ਨਾ ਉਹ ਰੱਖਦੇ ਨ ਨਹੀਂ ਸਭ ਕੁਛ ਲੈਸਾਂ ਹੋ ਗਈਆਂ ਸੋਟ ਹੋ ਗਿਆ ਹਾਂਜੀ
ਸਭ ਕੁਛ ਰੱਖਦੇ ਨੇ ਹੁਣ ਦੇਖੋ ਸਟਾਰਟਅਪ ਸੀ ਨਾ ਇੰਨਾ ਪਤਾ ਨੀ ਹੈਗਾ ਹੌਲੀ ਹੌਲੀ ਚੀਜ਼ ਪਤਾ ਲੱ ਲੱਗੇਗੀ ਹੌਲੀ ਹੌਲੀ ਲੋਕ ਜਦੋਂ ਆਉਣਗੇ ਕੁਛ ਕਹਿਣਗੇ ਉਹਨਾਂ ਨੂੰ ਵੀ ਫਿਰ ਪਤਾ ਲੱਗੇਗਾ ਫਿਰ ਮਜ਼ਾ ਆਏਗਾ ਕੰਮ ਕਰਨ ਦਾ ਵੀ ਮਜ਼ਾ ਆਏਗਾ ਫੇਰ ਲੋਕਾਂ ਦਾ ਫੇਰ ਮਤਲਬ ਫੇਰ ਮਜ਼ਾ ਆਂਦਾ ਹਰ ਇੱਕ ਚੀਜ਼
ਹਾਂ ਉਹ ਤੇ ਹੈ ਆਪਣੇ ਆਪ ਫਿਰ ਇੰਟਰਸਟ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਹਿਲਾਂ ਤਾਂ ਆਪਣੇ ਹੀ ਵਗੈਰਾ ਮੈਂ ਕਰ ਲੈਂਦੀ ਹੁੰਦੀ ਸੀ ਪਰ ਮੈਂ ਜਦੋਂ ਤੋਂ ਸ਼ੋਪ ਓਪਨ ਕੀਤੀ ਹੈ ਨਾ ਫਿਰ ਮੈਂ ਕਿਹਾ ਚਲੋ ਹਜੇ ਹਫ਼ਤਾ ਹੀ ਹੋਇਆ ਮੈਨੂੰ ਸ਼ੋਪ ਓਪਨ ਕੀਤੇ ਹੋਏ ਤੇ ਫੇਰ ਮੈਂ ਗੱਲ ਕਰ ਮਤਲਬ ਫਿਰ ਮੈਂ ਆਪਣੇ ਕੋਲ ਹੋਰ ਸਮਾਨ ਲੈ ਵਾਂਗੀ ਲੋਕਾਂ ਦਾ ਵੀ ਫਿਰ ਮੇਰੇ ਕੋਲ ਆਏ ਆਏ ਮੈਨੂੰ ਹਲੇ ਇੱਕ ਦਾ ਗਾਉਣ ਆਇਆ ਸੀ ਤੇ ਉਹਨਾਂ ਨੇ ਮੀਨਸ ਪਿੰਨ ਫੋਨ ਚ ਹੀ ਦਿਖ ਖਾਤਾ ਇਦਾਂ ਇਦਾਂ ਬਣਾਣਾ ਮੈਂ ਕਿਹਾ ਚਲੋ ਕੋਈ ਗੱਲ ਨੀ ਮੈਂ ਬਣਾ ਦਵਾਂਗੀ ਫੇਰ ਉਹਨਾਂ ਨੂੰ ਹੁਣ ਬਣਾ ਕੇ ਉਹ ਨੂੰ ਕਾਫੀ ਜ਼ਿਆਦਾ ਪਸੰਦ ਆਇਆ
ਅੱਛਾ ਵਧੀਆ ਫ਼ਿਰ
ਕਹਿੰਦੇ ਮੈਂ ਤੁਹਾਡੇ ਵੇਲੇ ਸਾਰਾ ਕੁਛ ਮੀਨਸ ਕਰਾਉਂਗੇ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨੀ ਜ਼ਰੂਰ
ਹਾਂਜੀ ਤੇ ਤੁਸੀਂ ਹਾਂਜੀ ਹਾਂਜੀ ਭੇਜਣਾ ਕੋਈ ਨੀ ਹਾਂ ਤੇ ਤੁਸੀਂ ਬੁਟੀਕ ਪੀਸ ਵੀ ਰੱਖ ਕਿਵੇਂ ਨੇ ਮਤਲਬ ਕੁਛ ਸਪੈਸ਼ਲ ਜਿਵੇਂ ਹੁੰਦੇ ਨਾ ਯੂਨੀਕ ਜਿਹੇ ਪੀਸ ਹੁੰਦੇ ਨੇ ਮਤਲਬ ਮੈਨੂੰ ਹੁਣ ਜਿਵੇਂ ਮੈਨੂੰ ਹੁੰਦਾ ਕਿ ਹਾਂ ਕੁਛ ਯੁਨਿਕ ਜਿਹੇ ਹੀ ਮਿਲੇ ਸੀ। ਅੱਛਾ ਯੂਨਿਕ
ਹਾਂਜੀ ਹਾਂਜੀ ਅੱਜ ਕੱਲ ਨਾ ਨਾਲੇ ਅ ਵੀ ਨਾ ਮਤਲਬ ਗਰਲਿਸ਼ ਅੱਜ ਕੱਲ ਤਾਂ ਇਹ ਸਭ ਗਰਲਿਸ਼ ਸੀ ਪਾਉਂਦੇ ਨੇ ਭਾਵੇਂ ਜੋ ਮਰਜ਼ੀ ਹੋਵੇ ਹਨਾ ਤੇ ਬਹੁਤ ਤੁਸੀਂ ਵੀ ਦੇਖੀ ਹਨਾ ਉੱਥੇ ਸੋਸ਼ਲ ਮੀਡੀਆ ਉੱਤੇ ਵੀ ਆਉਂਦੇ ਨੇ ਪੇਜਸ ਵਗੈਰਾ ਕਿੰਨੇ ਪਿਆਰੇ ਪਿਆਰੇ ਪ੍ਰਿੰਟ ਕਿੰਨੇ ਉਹ ਲਾਈਟ ਮਤਲਬ ਹੁੰਦਾ ਨਾ ਲਾਈਟ ਕਲਰ ਚ ਮਤਲਬ ਪਤਾ ਵੀ ਨੀ ਲੱਗੇ ਖਾਏ ਵੀ ਨਾ ਕੱਲਰ ਨਾ ਗਰਮੀ ਸਰਦੀ ਚ ਤੇ ਉਹੋ ਜਿਹੇ ਵੀ ਮੇਰੇ ਕੋਲ ਹੈਗੇ ਕਿ ਨੇ ਪ੍ਰਿੰਟ ਵਿੱਚ ਵੀ ਹੈਗੇ ਆ ਸਿੰਪਲ ਸੋਬਰ ਵੀ ਹੈਗੇ ਨਾ ਮੈਂ ਤੁਹਾਨੂੰ ਨਾ ਸਾਰਾ ਅਪਡੇਟ ਸ਼ੇਅਰ ਕਰ ਦਾਂਗੀ ਆਪਣਾ ਲਿੰਕ ਵਗੈਰਾ ਭੇਜ ਦਵਾਂਗੀ ਤੁਸੀਂ ਚੈੱਕ ਕਰ ਲੈਣਾ
ਠੀਕ ਏ ਕੋਈ ਨੀ
ਹਾਂਜੀ ਹਾਂਜੀ ਫੋਟੋਜ਼ ਵਗੈਰਾ ਵੀ ਮੈਂ ਭੇਜ ਦੂੰਗੀ ਤੁਸੀਂ ਦੇਖ ਲੈਣਾ
ਕੋਈ ਨੀ ਠੀਕ ਹੈ ਹਾਂ ਤੇ ਮਤਲਬ ਜਿਵੇਂ ਹੁਣ ਅੱਜ ਕਲ ਜਿਵੇਂ ਫੈਸ਼ਨ ਦੇ ਹਿਸਾਬ ਨਾਲ ਜੋੋਬ ਡਰੈੱਸ ਕੋਡ ਸੈੱਟ ਹੋ ਗਿਆ ਜਮ ਸੂਟ ਹੋ ਗਿਆ ਐਸਾ ਵੀ ਸਟਿੱਚ ਕਰ ਲੈਂਦੇ ਓ
ਵਗੈਰਾ ਕਰ ਲੈਂਦੀ ਆ ਜਾਂ ਜਮ ਸੂਟ ਨਹੀ ਮੈਂ ਹਲੇ ਟਰਾਈ ਕੀਤਾ ਕੋਡ ਸੈੱਟ ਦਾ ਤੇ ਉਹ ਜਾਂਦਾ ਆ ਅੱਜ ਕੱਲ ਤੁਹਾਨੂੰ ਪਤਾ ਅੱਜ ਕਲ ਸ਼ੋਟਸ ਸ਼ੋਟਸ ਜਿਆਦਾ ਚੱਲਣ ਲੱਗ ਗਏ ਨੇ ਲੌਗ ਘੱਟ ਹੀ ਪਾਉਂਦੇ ਆ ਲੋਕੀ ਉਹਦੀ ਵੀ ਤੁਸੀਂ ਸ਼ੋਟ ਕੁੁਰਤੀ ਕੁੜਤੀ ਬਣਵਾ ਲਓ ਨਾਲ ਅੱਜ ਕੱਲ੍ਹ ਜ਼ਿਆਦਾ ਟਰੈਂਡ ਪਤਾ ਕਿਹੜਾ ਚੱਲਦਾ ਪਿਆ ਉਹ ਕੁੜਤੀਆਂ ਨੀ ਹੁੰਦੀਆਂ ਇੱਕ ਤਾਂ ਉਹਦੀਆਂ ਲੰਬੀ ਵਾਲੀ ਬਾਵਾਂ ਹਨਾ ਤੇ ਦੂਸਰਾ ਨੰਬਰ ਜਿਹੜੀ ਉਹਨੂੰ ਬੈਕ ਤੋਂ ਡੋਰੀਆਂ ਵਾਲੀ ਚੱਲਦੀ ਪਈ ਹੈ
ਮੈਨੂੰ ਧਿਆਨ ਨਹੀਂ ਹੈ ਤੁਸੀਂ ਕੀ ਕਹਿ ਰਹੇ ਕਿਵੇਂ ਕਹਿ ਰਹੇ ਹੋ ਮਤਲਬ
ਮਤਲਬ ਅੱਜ ਕੱਲ੍ਹ ਜਿਵੇਂ ਕੁੜਤੀਆਂ ਨੀ ਚੱਲੀਆਂ ਸ਼ੋਰਟ ਕੁੜਤੀਆਂ ਠੀਕ ਉਹਦੀ ਬਾਹਵਾਂ ਜਿਹੜੀ ਲੰਬੀ ਵਾਲੀ ਹੁੰਦੀ ਅੰਬਰੇਲਾ ਟਾਈਪ ਵਾਲੀ ਬਾਜੂ ਤੇ ਹਾਂ ਤੇ ਬੈਕ ਤੋਂ ਡੋਰੀ ਡੋਰੀ ਬਣੀਆਂ ਹੋਈਆਂ ਨੇ ਪੂਰੀਆਂ ਡੋਰੀਆਂ ਤੁਸੀਂ ਡੋਰੀ ਦੇ ਨਾਲ ਟਾਈਟ ਕਰ ਸਕਦੇ ਹੋ ਕੁੜਤੀ ਨੂੰ ਅਹ ਮਤਲਬ ਲੂਜ ਰੱਖ ਸਕਦੇ ਹੋ ਉਹਦੇ ਨਾਲ ਨੀਚੇ ਚੱਲਦੀ ਪਈ ਆ ਫਰਸ਼ੀ ਸਲਵਾਰ ਅੱਜ ਕੱਲ੍ਹ ਇਹਦਾ ਬਹੁਤ ਜ਼ਿਆਦਾ ਟਰੈਂਡ ਚੱਲਦਾ ਪਿਆ ਅਤੇ ਉਹ ਵੀ ਲਾਈਟ ਕਲਰ ਮਿਨਸ ਮਨ ਲਓ ਜਿਵੇਂ ਔਫ ਕਲਰ ਔਫ ਵਾਈਟ ਕਲਰ ਦੀ ਨੀਚੇ ਫਰਸ਼ੀ ਸਲਵਾਰ ਹੋ ਗਈ ਉਹਦੇ ਉੱਤੇ ਤੁਸੀਂ ਰੋਇਲ ਬਲਊ ਕਲਰ ਦੀ ਕੁੁਰਤੀ ਬਣਵਾ ਲੋ ਉਹੋ ਜਿਹੇ ਕੋਈ ਪ੍ਰਿੰਟ ਹੋਏਗੀ ਉਹ ਜਾਂ ਸਿੰਪਲ। ਕੱਲ ਦੇਖੀਂ ਸੀ। ਸਿੰਪਲ ਗਲਾ। ਆਪਣੇ ਹਿਸਾਬ ਦਾ ਬਣਵਾਓ ਪਿੱਛੋਂ ਦੀ ਉਹ ਬੈਕ ਵਾਲੀ ਡੋਰੀਆਂ। ਪਹਿਲਾ ਦੇਖੋਂ ਅੱਜ ਕੱਲ ਉਹ ਬਹੁਤ ਚੱਲਦਾ ਪਈਆ ਅੱਜ ਕੱਲ ਉਹਦੀ ਬਹੁਤ ਡਿਮਾਂਡ ਹੈ। ਮੈਂ ਇੱਕ ਦੋ ਪੀਸ ਵੀ ਲੈ ਕੇ ਆਈ ਹਾਂ। ਮਤਲਬ ਓਵਰ ਆਲ ਸੂਟ ਆ ਪੂਰਾ ਉਹ। ਵਿੱਚ ਉਹਦੇ ਸਲਵਾਰ ਫਰਸ਼ੀ। ਸਲਵਾਰ ਨਾਲ ਉਹਦੇ ਨਾਲ ਅ ਸ਼ਰਟ ਆ ਦੁਪੱਟਾ ਨਹੀ ਹੈਗਾ।
ਤੇ ਸ਼ਰਟ ਮਤਲਬ ਗੋਲ। ਘੇਰੇ ਵਾਲੀ ਹੁੰਦੀ ਜਾਂ ਬਰੀਆਂ ਵਾਲੀ ਹੁੰਦੀ ਹੈ।
ਸਿੰਪਲਸ। ਸਿੱਧੀ ਜਿਵੇ ਹੁੰਦੀ ਆ ਨਾ ਸਕੇਰ ਵਾਲੀ ਹਾਂਜੀ ਹਾਂਜੀ ਓਵੇਂ ਹਾਂ ਓਦਾ ੳਦਾ ਕੋਈ ਨਾ ਮੈਂ ਤੁਹਾਨੂੰ ਫੋਟੋਜ ਭੇਜ ਦਾਂਗੀ ਤੁਸੀ ਦੇਖ ਲਿਓ ਬਟੀਕ ਵੀ। ਹਾਂ ਮੈਂ ਤੁਹਾਨੂੰ ਬੁਟੀਕ ਵੀ ਆਪਣੀ ਦੱਸ ਦਾਂਗੀ ਕਿੱਥੇ ਹੈ ਕੋਈ ਨਾ ਤੁਸੀਂ ਲੇ ਲੈਣਾ ਚੱਕਰ ਜ਼ਰੂਰ।
ਹਾਂਜੀ ਹਾਂਜੀ ਕੋਈ ਨੀ। ਚਲ ਹੋਰ ਹੋਰ ਕੀ ਕੀ ਕਰ ਲੈਂਦੇ ਹੋ। ਦੇਉ।
ਉਹ ਬਸ ਸਭ ਇਹੀ ਤੁਸੀਂ ਦੱਸੋ।
ਤੁਹਾਨੂੰ ਇਹਨਾ ਸਭ ਕੁੱਛ ਆਉਂਦਾ ਮੈਂ ਫਿੱਕੀ ਰਹਿ ਗਈ ਹਾਂ ਤੁਹਾਡੇ ਅੱਗੇ ਹਾਹਾ।
ਨਹੀਂ ਨਹੀਂ ਐਸੀ ਗੱਲ ਨਹੀਂ ਹੈਗੀ।
ਨਹੀਂ ਬਸ ਸਹੀ ਹਾਂਜੀ ਹਾਂਜੀ ਉਹ ਮੈਂ ਆਪਣੇ ਬਣਾ ਲੈਂਦੀ ਹਾਂ ਮਤਲਬ ਨਾ ਖ਼ੁਦ ਬਣਾਉਣਾ ਹੋਏ ਨਾ ਕੁਛ। ਮਤਲਬ ਗਾਊਨ ਬਣਾਉਣਾ ਹੋਏ ਕੁਛ ਵੀ ਕੋਈ ਡਰੈਸ ਬਣਾਉਣੀ। ਬਣਾਉਣੀ ਹੋਏ ਆਪਣੇ ਮੈਂ ਬਣਾ ਲੈਂਦੀ ਹਾਂ ਮੈਂ ਕਿਸੇ ਹੋਰ ਨੂੰ ਟਰਾਈ ਨਹੀਂ।
ਅੱਛਾ ਅੱਛਾ ਯਾਰ ਉਹੀ ਹੁੰਦਾ ਨਾ। ਕਿ ਅਸੀਂ ਕਿਸੇ ਦਾ ਬਣਾਉਣਾ ਹਾਂ ਤੇ ਸਾਨੂੰ ਉਹਦਾ ਉਹ ਕਹਿੰਦੇ ਥੋੜ੍ਹਾ ਜਿਹਾ ਖ਼ਰਾਬ ਹੋ ਜਾਂਦਾ ਜਾਂ ਸਮਝੋ ਕੁਛ ਇੱਦਾਂ ਤੇ ਹੁਣ ਜਿਸੇ ਤੁਸੀਂ ਕਹਿੰਦੇ ਹੋ ਹੁਣ ਤੁਸੀਂ ਆਪਣੀ ਚੀਜ਼ ਪੂਰੀ ਪ੍ਰੋਪਰ ਤਰੀਕੇ ਨਾਲ ਬਣਾ ਸਕਦੇ। ਜਦੋਂ ਤੁਹਾਨੂੰ ਪਤਾ ਆਪਣਾ ਨਾਂ ਕਿ। ਬੀ ਬੋਏ। ਜਦ ਅਸੀਂ ਕਿਸੇ ਦੂਸਰੇ ਪਰਸਨ। ਜਿੰਦਾ ਮਨ ਨੂੰ ਨਾਂ ਡਰ ਰਹਿੰਦਾ ਯਾਰ। ਹੈ ਇੱਥੋਂ ਨਾ ਖਰਾਬ ਹੋ ਜੇ ਉੱਥੋਂ ਨਾ ਖਰਾਬ ਹੋ ਜਾਵੇ ਇਹ ਵੀ ਚੀਜ਼ ਹੁੰਦੀ ਹੈ ਬੇਸ਼ਕ ਜਿੰਨਾ ਮਰਜ਼ੀ ਬੰਦਾ ਪ੍ਰੋਫੈਸ਼ਨ ਹੋਏਗਾ ਨਾ ਉਹਨੂੰ। ਤਾਂ ਵੀ ਡਰ
ਡਰ ਰਹਿੰਦਾ ਬਿਲਕੁਲ ਬਿਲਕੁਲ ਪਤਾ ਕੀ ਮੇਰਾ ਛੋਟੇ ਵਾਲਾ ਕਾਕ ਕਹਿੰਦ ਮੈਨੂੰ ਛੋਟ ਮਤਲਬ ਪੰਜ ਸਾਲ ਦਾ ਹੈ। ਪੰਜ ਸਾਲ ਦਾ ਹੀਏ ਮੈਨੂੰ ਨਾ ਉਹ ਨੀ ਰੱਖਣ ਦਿੰਦਾ ਮਸ਼ੀਨ। ਉਹ ਮੈਂ ਜਦੋਂ ਮੈਂ ਮਸ਼ੀਨ ਰੱਖਾਂਗੀ ਨਾ ਮੈਨੂੰ ਬੋਲੇਗਾ ਮੰਮਾ ਕੀ ਏ ਮਸ਼ੀਨ ਰੱਖ ਕੇ ਬੈਠੇ ਰਹਿੰਦੇ ਹੋ, ਉਠੋ ਇੱਧਰੋਂ ਸੂਟ ਈ ਸੀਂਦੇ ਰਹਿੰਦੇ ਔ। ਤੁਸੀਂ ਹ ਹ ਹ। ਉਹ ਮੈਨੂੰ ਕਰਨ ਨੀ ਦਿੰਦਾ ਕੁਛ ਇਸ ਕਰਕੇ ਮੈਂ ਨਾ ਬਾਹਰ ਦੇ ਕੱਪੜੇ ਲੈਂਦੀ ਨੀ। ਮੈਨੂੰ ਇਹ ਕਿ ਚੱਲ ਥੋੜਾ ਵੱਡਾ ਹੋ ਜਾਏ ਫੇਰ ਥੋੜਾ ਵੇਖਾਂਗੇ।
ਕੋਈ ਗੱਲ ਨੀ, ਮੈਂ ਤੁਹਾਨੂੰ ਆਪਣੀ ਅ ਸ਼ੌਪ ਦੱਸ ਫਿਰ ਤੁਸੀਂ ਮੇਰੇ ਕੋਲ ਆ ਜਾਣਾ ਠੀਕ ਏ।
ਦੱਸ ਦੇਣਾ ਠੀਕ ਹੈ। ਓਕੇ। ਬਾਏ, ਸਤਿ ਸ੍ਰੀ ਅਕਾਲ।